ਹਾਂਜੀ, ਸਸ ਸ੍ਰੀ ਅਕਾਲ ਜੀ।
ਹੈਲੋ।
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਸ ਸ੍ਰੀ ਅਕਾਲ ਜੀ, ਕੀ ਹਾਲ, ਠੀਕ ਓ? ਸਸ ਸ੍ਰੀ ਅਕਾਲ ਜੀ।
ਹੋਰ ਸੁਨਾਓ, ਕੀ ਹਾਲ ਠੀਕ ਓ?
ਬਸ ਜੀ ਠੀਕ-ਠਾਕ, ਤੁਸੀ ਦੱਸੋ, ਅੱਜ ਕਿਸ ਰਾਂ ਯਾਦ ਕੀਤੈ?
ਬਸ ਜੀ ਐਂਜੀ ਬੈਠੇ ਦੇ ਸੀ, ਮੈਂ ਕਿਹਾ ਤੁਹਾਡਾ ਫੋਨ ਤੇ ਆਇਆ ਨੀ। ਚਲੋ ਅਸੀਂ ਯਾਦ ਕਰ ਲੈਂਨੇ ਆ, ਹਾਂਜੀ-ਹਾਂਜੀ, ਹੋਰ ਹੋ ਗਏ ਸੀ ਵਿਹਲੇ।
ਹਾਂਜੀ, ਹਾਂਜੀ। ਵਿਹਲੀ ਹਾਂਜੀ। ਹਾਂ ਦੁਪਹਿਰ ਦੀ ਖਾ ਲੀ ਰੋਟੀ ਦੁਪਹਿਰ ਦੀ ਹਾਂਜੀ ਔਰ ਤੁਸੀਂ ਦੱਸੋ।
ਬਸ ਮੈਂ ਵੀ ਬੈਠੀ ਸੀ ਹੁਨੇ ਬਸ ਵੇਹਲੀ ਹੋਈ ਸੀ ਰੋਟੀ ਖਾ ਕੇ। ਏ ਮੈਂ ਦਿਨ ਯਾਦ ਆਇਆ ਨਾ ਮੈਂ ਤੁਹਾਨੂੰ ਦੇਖੇ। ਖੇਆ ਸੀ ਤੇ ਸੂਟ ਮਿਲੇ ਸੀ ਨਾ ਤੁਸੀਂ ਸਾਨੂੰ ਉਸ ਦਿਨ ਗੁਰਦੁਆਰੇ।
ਹਾਂਜੀ, ਹਾਂਜੀ।
ਤੇ ਤੁਸੀਂ ਸੂਟ ਬੜਾ ਸੋਹਨਾ ਪਾਇਆ ਦਾ ਸੀ।
ਅੱਛਾ, ਅੱਛਾ ਜੀ
ਮੈਂ ਕਿਹਾ ਜੀ ਚਲੋ ਮੈਂ ਤੁਹਾਨੂੰ ਨਾ ਪੁੱਛਾਂਗੀ ਕਿ ਤੁਸੀਂ ਸੂਟ ਕਿੱਧਰੋਂ ਬਨਵਾਂਦੇ ਹੋ ਆਪੇ ਬਨਾਦੇ ਔ ਜਾਂ ਬਨਵਾਂਦੇ ਹੋ ਕਿਸੇ
ਨਹੀਂ ਮੈਂ ਬਨਵਾਂਦੀ ਹਾਂ ਸਾਡੇ ਨਾ ਬਾਹਰ ਬੁਟੀਕ ਐ ਨਾਲੇ ਮੈਂ ਔਨਾਂ ਦੇ ਸਟਿਚ ਕਰ ਦਿੰਦੀ ਆਂ ਨਾ ਕੱਪੜੇ।
ਅੱਛਾ, ਅੱਛਾ।
ਹਾਂਜੀ ਔਹ ਔਨਾਂ ਕੋਲੋਂ ਸ਼ਰਟਾਂ ਮੈਂ ਔਨਾਂ ਕੋਲੋਂ ਬਨਵਾ ਲੈਂਨੀ ਆਂ। ਤੇ ਫੇਰ ਸਲਵਾਰਾਂ ਪਲਾਜ਼ੋ ਹੋਇਆ ਮੈਂ ਆਪੇ ਸੀ ਲੈਂਦੀ ਆਂ ਸ਼ਰਟਾਂ ਮੈਂ ਬਾਜ਼ਾਰੋਂ ਸਿਵਾਆਂਦੀ ਆਂ।
ਅੱਛਾ ਮੈਨੂੰ ਲੱਗਿਆ ਸ਼ਾਇਦ ਤੁਸੀਂ ਆਪੇ ਸ਼ਾਇਦ ਸਟਿਚਿੰਗ ਕਰਦੇ ਔ। ਤੇ ਸੂਟ ਬੋਹਤ ਡਿਜਾਇਨ ਬੜਾ ਅੱਛਾ ਬਨਿਆ ਦਾ ਸੀ।
ਹਾਂਜੀ, ਹਾਂਜੀ, ਹਾਂਜੀ ਔਹ ਫੇਰ ਅੱਜ ਕੱਲ। ਡਿਜ਼ਾਇਨ ਦੇ ਪਿੰਟਰਸਟ ਦੇਖੋ ਬੜੀ ਡਿਜ਼ਾਇਨ ਮਿਲਦੀ ਆ ਫੇਰ ਔਹ ਡਿਜ਼ਾਇਨ ਦੇ ਔਹ ਔਨਾ ਨੂੰ ਕਿ ਐ ਚਾਹੀਦਾ। ਤੇ ਔਹੀ ਬਨਾ ਦਿੰਦੇ ਆ ਉਹ
ਮਤਲਬ ਕਿ ਤੁਸੀਂ ਨੈਟ ਤੇ ਇੰਟਰਸਟ ਦੇਖ ਕੇ ਫਿਰ ਉਹ ਡਿਜ਼ਾਇਨ ਦੇ ਦਿੰਦੇ ਹੋ ਤੇ ਫਿਰ ਉਹ ਸੇਮ ਉਂਹੋਜਲਾ ਬਣਾ ਦਿੰਦੇ ਹੋ
ਹਾਂਜੀ ਹਾਂ ਸੇਮ ਜਿਸ ਤਰ੍ਹਾਂ ਤੁਸੀਂ ਦਿਓਗੇ ਉਸ ਤਰ੍ਹਾਂ ਦਾ ਉਹ ਦਾ ਟੇਲਰ ਮਾਸਟਰ ਏ ਨਾ
ਅੱਛਾ
ਉਹ ਆਪੇ ਫਿਰ ਵਧੀਆ ਜਿਸ ਤਰ੍ਹਾਂ ਦੱਸੋਗੇ ਤੁਸੀਂ ਉਂਜ ਤੁਹਾਨੂੰ ਡਿਜ਼ਾਇਨ ਕਰਕੇ ਦੇਣਗੇ ਉਹ
ਅੱਛਾ ਅੱਛਾ ਤੇ ਵੈਸੇ ਵੀ ਅੱਜ ਹਾਂਜੀ ਹਾਂਜੀ ਅੱਜ ਕੱਲ੍ਹ ਵੈਸੇ ਕਿਹੜਾ ਟਰੈਂਡ ਚੱਲਦਾ ਪਿਆ ਮਤਲਬ ਕਿ ਜੇ ਸੂਟ ਸਲਵਾਰ ਸੂਟ ਚੱਲਦੇ ਪਏ ਆ ਪਲਾਜ਼ੋ ਪਹਿਲੇ ਤਾਂ ਪਲਾਜ਼ੋ ਦਾ ਬੜਾ ਟਰੈਂਡ ਸੀ
ਹਾਂਜੀ ਅੱਜ ਕੱਲ੍ਹ ਨਾ ਫਰਸ਼ੀ ਸਲਵਾਰ ਬੜੀ ਚੱਲਦੀ ਪਈ ਹੈ ਫਰਸ਼ੀ ਸਲਵਾਰ ਛੋਟੀ ਛੋਟੀ ਲੈਂਥ ਦੀ ਕਮੀਜ਼ ਤੇਤੀ ਚੋ ਤੀਲ ਚ ਕਮੀਜ਼ ਤੇ ਨਾਲ ਫਰਸ਼ੀ ਸਲਵਾਰ ਮੈਂ ਆਪਣੀ ਬੇਟੀਆਂ ਦੇ ਬਣਵਾਏ ਆ ਨਾ ਹਾਂਜੀ ਪੁਰਾਣੇ ਮੇਰੀ ਬੇਟੀਆਂ ਨਾ ਉਹਨਾਂ ਵਾਸਤੇ ਬਣਾਇਆ ਸੀ ਗੁਰਪੁਰਬ ਹੀ ਨਾ ਫਿਰ ਉਹਨੂੰ ਦੇਦਾ ਕਿ ਚਲੋ ਗੁਰੂ ਗੁਰੂਵੇ ਨਵਾਂ ਕੱਪੜਾ ਪਾਉਣਾ ਤੇ ਫਿਰ ਉਹਨਾਂ ਦੀਆਂ ਉਹਨਾਂ ਦੀਆਂ ਸ਼ਰਟਾਂ ਬਾਹਰੋਂ ਸਟਿਚ ਕਰਵਾ ਲਈਆਂ ਸੀ ਮੈਂ ਅਤੇ ਆਪਣੀਆਂ ਸਲਵਾਰਾਂ ਫਿਰ ਮੈਂ ਬਣਾ ਲਈਆਂ ਸੀ ਫਰਸ਼ੀ ਸਲਵਾਰਾਂ ਬਣਾਈਆਂ ਉਹਨਾਂ ਦੀਆਂ ਨਾਲ ਤੇ ਉਹ ਟਾਈਮ ਹੀ ਨੀ ਨਾ ਹੈਗਾ ਸੀਣ ਦਾ ਤੇ ਇਸ ਕਰਕੇ ਫੇਰ ਬਾਹਰੋਂ ਦੀ ਸੁਆ ਲਈਆਂ ਤੇ ਸਲਵਾਰਾਂ ਮੈਂ ਬਣਾਤੀਆਂ ਉਨਾਂ ਦੀਆਂ ਅੱਜ ਕੱਲ੍ਹ ਕਾਫੀ ਟਰੈਂਡ ਚ ਆ ਫਰਸ਼ੀ ਸਲਵਾਰ ਨਾ
ਅੱਛਾ ਅੱਛਾ ਮਤਲਬ ਕਿ ਉਹ ਖੁੱਲੀ ਖੁੱਲੀ ਬਣਦੀ ਐ ਸਲਵਾਰ
ਹਾਂਜੀ ਸਟੇਟ ਸਲਵਾਰ ਬਣਦੀ ਆ ਉਹਦਾ ਪਹੁੰਚਾ ਕੋਈ ਨੌ ਦਸ ਇੰਚ ਪਹੁੰਚਾ ਹੁੰਦਾ ਉਹਦਾ ਚਾਰ ਪੰਜ ਇੰਚ ਚੂੜਾ ਲਾ ਲਓ ਤੇ ਫੇਰ ਉਹਦਾ ਲੈਂਥ ਥੋੜ੍ਹੀ ਇੱਕ ਇੰਚ ਨਾ ਜ਼ਿਆਦਾ ਰੱਖਣੀ ਪੈਂਦੀ ਉਹਦੀ ਜਿਸ ਤਰ੍ਹਾਂ ਅਸੀਂ ਸਾਡੀ ਸੈਂਤੀ ਹੋਈ ਜਾਂ ਛੱਤੀ ਹੋਈ ਉ ਏ ਇੱਕ ਇੰਚ ਐਕਸਟਰਾ ਲੈਂਥ ਰੱਖਨੀ ਏ, ਕਿਉਕਿ ਫੇਰ ਉ ਖੁੱਲੀ ਸਲਵਾਰ ਏ ਨਾ ਤਾਂ ਫੇਰ ਉ ਸਲਵਾਰ ਚੁੱਕ ਆਂਦੀ ਏ, ਇਸ ਕਰਕੇ ਇੱਕ ਲੈਂਥ ਲੰਬੀ ਰੱਖਨੀ ਹੁੰਦੀ ਇੱਕ ਇੰਚ ਤਾ ਨਾ।
ਅੱਛਾ-ਅੱਛਾ ਹਾਂ ਪੋਂਚਾ ਫੇਰ ਉਦਾ ਚੋੜਾ ਹੁੰਦਾ ਏ ਤੇ ਮਲਬ ਕਿ ਖੁੱਲੀ ਖੁੱਲਾ ਪੋੰਚਾ ਬਨਾਦੇ ਹੋਨੇ ਨਾ ਉਦਾ।
ਨੌ ਇੰਚ ਖੁੱਲਾ ਪੋੰਚਾ ਹੁੰਦਾ ਨਾ ਉਦਾ। ਕਈ ਤੇ ਅਪਨੀ ਮਰਜ਼ੀ ਏ ਦਸ ਵੀ ਪਾਓ, ਮਗਰ ਨੌ ਇੰਚ ਠੀਕ ਏ ਪਾਨ ਵਸਤੇ ਫੇਰ ਜਾਦਾ ਖੁੱਲੀ ਹੋ ਜਾਂਦੀ ਏ।
ਅੱਛਾ, ਹਾਂ ਐ ਵੀ
ਚਾਰ ਇੰਚ ਦਾ ਬਨਾਇਆ ਸੀ। ਹਾਂਜੀ-ਹਾਂਜੀ ਮੈਂ ਤੇ ਚਾਰ ਇੰਚ ਹੀ ਚੌੜਾ ਬਨਾਇਆ, ਹਾਂ ਬਣਵਾਨਾ ਤੁਸੀਂ ਤੇ ਆਇਆ ਜੇ ਕੋਈ ਗੱਲ ਨੀ।
ਅੱਛਾ-ਅੱਛਾ ਹਾਂ ਮੈਂ ਵੀ ਫੇਰ ਐਂਝ ਈ ਕਰਾਂਗੀ ਨਾ ਸਲਵਾਰ ਤੁਆਨੂ ਦੇ ਦਾਂਗੀ ਤੇ ਸ਼ਰਟ ਦਾ ਤੁਸੀਂ ਦੱਸ ਦੇਨਾ ਕਿਥੋ ਸਵਾਨਦੇ ੳ ਫੇਰ ੳਥੋ ਈ ਸਵਾ ਲਾਂਗੀ।
ਠੀਕ ਏ ਠੀਕ ਏ, ਤੁਸੀਂ ਆਓਗੇ ਤੇ ਫੋਨ ਕਰਕੇ ਆਨਾ।
ਹਾਂਜੀ-ਹਾਂਜੀ ਕੋਈ ਨੀ।
ਦੱਸ ਦਿਆਂਗੀ ਤੁਆਨੂੰ ਵੁਟੀਕ, ਤੇ ਤੁਸੀਂ ਉੱਥੋਂ ਸਵਾ ਲੈਨਾ ਅੱਛਾ ਸੀ
ਅੱਛ, ਅੱਛਾ-ਅੱਛਾ ਤੇ ਅ ਫੈਬਰਿਕ ਕੇੜਾ ਲਿੱਤਾ ਸੀ, ਤੁਸੀਂ ਕੋਟਨ ਦਾ ਈ ਕੱਪੜਾ ਲਿਆਂਦਾ ਸੀ ਜਾਂ ਮਤਲਬ ਕਿ ਜਿਵੇਂ ਸੂਟ ਮਿਲਦੇ ਐ ਉ ਵਾਲੇ ਸੂਟ ਲਿ
ਸੂਟ ਈ ਲਏ ਸੀ ਅਸੀ ਮੈਂ ਨਾ ਬੁਟੀਕ ਤੋਂ ਈ ਸੂਟ ਲਏ ਸੀ ਉਨਾਂ ਵਾਸਤੇ ਦੋਨਾਂ ਦੇ। ਉਨਾਂ ਨੇ ਕੋਟਨ ਦੇ ਕੋਟਨ ਦੇ ਸੂਟੋ ਨਾਲ ਨਾ ਸੇਲ ਵੀ ਕਰਦੇ ਆ ਨਾ ਨਾਲ ਸਟਿਚ ਵੀ ਕਰਦੇ ਨਾਲ ਸੇਲ ਵੀ ਕਰਦੇ ਕਪ ਪੜੇ ਫੇਰ ਉ ਜੇੜਾ ਪਸੰਦ ਆਏ ਤੇ ਫੇਰ ਮੈਂ ਲਲਨੀ ਆਂ ਉਨਾਂ ਕੋਲੋਂ ਤੇ ਉਹੀ ਉਨਾਂ ਕੋਲੋਂ ਈ ਸਵਾ ਲਿਆ ਫੇਰ।
ਅੱਛਾ-ਅੱਛਾ
ਕੋਟਨ ਦਾ ਈ, ਸੂਟ ਕੋਟਨ ਦੇ ਚੁੰਨੀਆਂ ਦੁਪੱਟੇ ਜੈਪੁਰੀ ਸੂਟ ਹੁੰਦੇ ਆ ਨਾ
ਹਾਂਜੀ-ਹਾਂਜੀ
ਹਾਂ, ਜੈਪੂਰੀ ਸੂਟ ਕੋਟਨ ਦੀਆਂ ਨਾਲ ਚੁਨੀਆਂ ਓਨਾਂ ਦੀਆਂ ਤੇ ਸਲਵਾਰ ਵੀ ਤੇ ਓਹ ਸ਼ਰਟ ਦਾ ਕੱਪੜਾ ਵੀ।
ਅੱਛਾ, ਜਿਵੇਂ ਓ ਮਤਲਬ ਕਿ ਪੂਰੇ ਸੂਟ ਜੇੜੇ ਬਨੇ ਆਂਦੇ ਤੁਸੀਂ ਮਤਲਬ ਕਿ ਓਦਾ ਈ ਮਤਲਬ ਕਿ ਓਨੂੰ ਡਿਜ਼ਾਇਨ ਕਾਰਕੇ ਬਨਵਾ ਲਿਆ ਫੇਰ।
ਓਨੂੰ ਈ ਡਿਜ਼ਾਇਨ ਕਰਕੇ ਬਨਾਇਆ ਹਾਂ। ਲੇਸ ਵਗੈਰਾ ਲਾ ਕੇ ਚਾਕ ਤੇ ਬਾਵਾਂ ਤੇ ਗਲੇ ਤੇ, ਅੱਜ ਕੱਲ ਲੇ ਸ ਦਾ ਬੜਾ ਟਰੈਂਡ ਏ ਨਾ ਲੇਸ ਦਾ ਕਾਫੀ ਜਾਦਾ ਹੋਆ ਦਾ, ਲੇਸ ਬੜੀ ਜਾਦਾ ਚੱਲਦੀ ਪਈ ਅੱਜ-ਕੱਲ ਫੇਰ ਸਲਵਾਰ ਤੇ ਵੀ ਲਾ ਲਿਆ ਹੀ, ਸਲਵਾਰ ਤੇ ਵੀ ਲਾ ਲੀ ਹੀ ਲੇਸ ਪੋੰਚੇ ਤੇ।
ਅੱਛਾ, ਹਾਂ ਉ ਮਤਲਬ ਕਿ ਭਾਵੇਂ ਪਲੇਨ ਕੱਪੜਾ ਲੈ ਕੇ ਬਨਾਲੋ ਤੇ
ਹਾਂ, ਤੁਸੀਂ ਭਾਏ ਪਲੇਨ ਦੀ ਬਨਾਓ, ਚਾਹੇ ਤੁਸੀਂ ਪ੍ਰਿੰਟ ਦੀ ਬਨਾਓ, ਸ਼ਰਟ ਪ੍ਰਿੰਟ ਏ ਸਲਵਾਰ ਪਲੇਨ ਏ, ਮੇਰੇ ਤੇ ਵੈਸੇ ਸਲਵਾਰ ਚ ਵੀ ਬੂਟੀਆਂ ਸੀ ਛੋਟੀਆਂ-ਛੋਟੀਆਂ। ਕਮੀਜ਼ ਵੀ ਪ੍ਰਿੰਟ ਏ ਤੇ ਸਲਵਾਰ ਚ ਵੀ ਛੋਟੀਆਂ-ਛੋਟੀਆਂ ਬੂਟੀਆਂ ਨੇ। ਮੇਰਾ ਵਾਈਟ ਕਲਰ ਦਾ ਹੀ। ਵਾਈਟ ਤੇ ਬਲੂ ਏ ਮੇਰਾ ਹਾਂ ਓਨਾਂ ਨੂੰ ਵੀ ਲੈਸ ਵਦੈ ਹਾਂ।
ਆਹੋ ਦੇ ਤਾਂਹੀ ਮੈਂ ਦੱਸਿਆ ਨਾ ਮੈਂ ਮੈਨੂੰ ਸੋਨੇ ਲੱਗਦੇ ਪਏ ਸੀ ਸੂਟ ਤੇ ਮੈਂ ਦੇਖੇ ਸੀ ਫੇਰ ਮੈਂ ਕੈ ਚਲੋ ਤੁਆਨੂੰ ਈ ਪੁੱਛਾਂਗੀ। ਹੋਰ ਪਤਾਂ ਵੀ ਕੁ ਕਰਾਂਗੀ ਕਿ ਸੂਟ ਤੇ ਜਿਵੇਂ ਹੁਨ ਕੋਟਨ ਦੇ ਸੁਟ ਪਏ ਹੁੰਦੇ ਨੇ ਬੰਦਾ ਕਿਤੇ ਸਿੰਪਲ ਈ ਸਵਾ ਲਈਦੇ ਨੇ ਯਾ ਪਲਾਜ਼ੋ ਸੂਟ ਸਵਾ ਲਿਆ ਯਾ ਕੁਛ ਸਵਾ ਲਿਆ।
ਪੰਦੇ ਦਾ
ਤੇ ਅੱਛਾ, ਹਾਂ ਤੇ ਲੇਸ ਤੇ ਮਤਲਬ ਕਿ ਬੀ ਚੌੜੀ ਲੱਗਦੀ ਬਰੀਕ ਲੱਗਦੀ ਹੋਣੀ ਜੇੜੀ ਪਤਲੀ ਵਾਲੀ ਆੰਦੀ ਏ।
ਹਾਂ, ਅਗਰ ਸ ਗੁੰਮ ਲੈਸਾਂ ਨੇ ਫਿਰ ਬਰੀਕ ਲੈਸ ਚੱਲਦੀ ਏ ਚਾਕਾਂ ਤੇ। ਬਾਜੂ ਤੇ, ਤੇ ਘੇਰੇ ਤੇ ਤੇ ਫਿਰ ਜ਼ਰੂਰ ਨੀ ਗਲੇ ਤੇ ਡਿਜ਼ਾਇਨ ਅਗਰ ਪਾਣੈ ਫਿਰ ਗਲੇ ਦਾ ਉਪਰ ਵੱਖਰਾ ਪੈਟਰਨ ਬਣਾ ਕੇ ਓਦੇ ਗਲੇ ਥੱਲੇ ਲਗਾਓ ਲੈਸ। ਓਹ ਫੇਰ ਡਿਜਾਇਨ ਚੰਗਾ ਨਾ ਉਗਾੜ ਆਲਾ ਡਿਜਾਇਨ ਬਣ ਜਾਂਦੈ।
ਅੱਛਾ।
ਹਾਂ।
ਹਾਂ ਤੇ ਓਹੀ ਨਾ ਵਧੀਐ ਵੈਸੇ ਵੀ ਅੱਜ-ਕਲ ਵ ਕਾਫੀ ਤਰ੍ਹਾਂ ਦੀ ਲੈਸ ਮਿਲ ਜਾਂਦੀ ਏ। ਬਿਲਕੁਲ ਬਰੀਕ, ਮੋਟੀ, ਚੋੜੀ ਹਾਂਜੀ। ਅੱਜ ਤਾਨੁ ਹਰ ਇੱਕ ਚੀਜ਼ ਤੇ ਡਰੈੱਸ ਕੋਈ ਵੀ ਬਣਾਣੀ ਹੋਏ ਤੇ ਲੈਸ ਵਗੈਰਾ ਦਾ ਕੰਮ ਕਰਾ ਕੇ ਓਹ ਸੋਣੀ ਬਣ ਜਾਂਦੀ ਏ।
ਹਾਂਜੀ-ਹਾਂਜੀ, ਤੁਸੀਂ ਭਾਏ ਸਿੰਪਲ ਸੂਟ ਲਵੋ, ਬਿਲਕੁਲ ਸਿੰਪਲ ਔਏ ਉੱਪਰ ਲੇਸ ਨਾਲ ਓਨੂੰ ਕਰਲੋ ਤੇ ਓਦੇ ਨਾਲ ਓਦਾ ਉਘਾੜ ਹੋ ਜਾਂਦੈ। ਨਾਲੇ ਸੂਟ ਦਾ ਵੀ ਵੱਧ ਜਾਂਦੈ, ਬਈ ਚੰਗਾ ਵਧੀਆ ਸੂਟ ਏ। ਭਾਏ, ਬੇਸ਼ੱਕ ਹਲਕਾ ਹੀ ਹੋਵੇ ਲੈਸ ਨਾਲ ਬੜਾ ਉਘਾੜ ਆਂਦੈ ਓਦਾ।
ਅੱਛਾ, ਅੱਛ
ਹਾਂਜੀ, ਅੱਜ-ਕੱਲ੍ਹ ਸੋਣੇ ਲੱਗਦੇ ਐ ਪਾਏ ਦੇ ਨਾ ਫਰਸ਼ੀ ਸਲਵਾਰਾਂ ਸੂਟ ਅੱਛੇ ਲੱਗਦੇ ਐ ਪਾਏ ਦੇ। ਬਣਾਵਾਓ ਤੁਸੀਂ ਅ ਬਣਾਣਾ ਹੈਏਗਾ ਤੇ। ਦੱਸਣਾ ਮੈਨੂੰ ਤੁਸੀਂ ਮੈਂ ਤੁਹੈਨੂੰ ਸਟਿਚ ਕਰਾ ਦੇਆਂਗੀ ਹਾਂ। ਓਥੋਂ ਵੀ ਅਗਰ ਲੈਣਾ ਹੋਏ ਤੇ ਓਹ ਸੇਲ ਵੀ ਕਰਦੇ ਐ।
ਹਾਂ, ਅੱਛਾ-ਅੱਛਾ ਹਾਂ ਓਹੀ ਨਾ ਬੁਟੀਕ ਖੋਲੇਆ ਦਾ ਹੂੰਦੈ ਨਾ ਤੇ ਬਣਾ ਵੀ ਲੈਂਦੇ ਨੇ, ਸੇਲ ਵੀ ਕਰਤੇ, ਦੂਜੇ ਵੀ ਕੱਪੜੇ ਰੱਖ ਲੇ। ਅੱਛਾ, ਤੁਸੀਂ ਸਲਵਾਰਾਂ ਤੁਸੀਂ ਬਣਾ ਦਿੰਦੇ ਹੋ ਇਨਾਂ ਦੀ।
ਹਾਂਜੀ, ਹਾਂਜੀ।
ਅੱਛਾ ਅੱਛਾ, ਤੁਸੀਂ ਅਪਣਾ ਵੀ ਫਰਸੀ਼ ਸਲਵਾਰ ਵਾਲਾ ਬਣਾਇਐ ਯਾ ਤੁਸੀਂ ਸਿੰਪਲ ਸਲਵਾਰ ਵਾਲਾ ਬਣਾਐ?
ਨਹੀਂ ਮੈਂ ਨੀ ਫਰਸ਼ੀ ਸਲਵਾਰ ਪਾੰਦੀ ਮੈਂ ਸਿੰਪਲ ਸਲਵਾਰ ਚੋੜੇ ਪੋੰਚੇ ਆਲੀ ਸਲਵਾਰ।
ਅੱਛਾ, ਤੁਸੀਂ ਸਿੰਪਲ ਹੀ ਪਾੰਦੇ ਜੇੜੀ ਟਥ ਟਾਈਟ ਸਲਵਾਰ ਹੁੰਦੀ ਜੈਦਾ ਖੁੱਲ੍ਹੀ ਨੀ ਹੂੰਦੀ ਸਲਵਾਰ ਹੈਨਾ। ਟ੍ਰਾਈ ਪੋਚਾ ਆ ਉਹ ਵੀ ਸੋਹਣੀ ਲੱਗਦੀ ਏ।
ਹਾਂ, ਮੈਂ ਨਾ ਸਾਰੀਆਂ ਤਕਰੀਬਨ ਮੇਰੇ ਚੌੜੇ ਪੌੰਚੇ ਅਲੀ ਸਲਵਾਰਾਂ ਹੁੰਦੀਐਂ ਚੌੜਾ ਪੋੰਚਾ ਤਿੰਨ ਇੰਚ ਚੌੜਾ ਪੋੰਚਾ ਹੁੰਦਾ। ਥੋੜਾ ਮੈਂ ਵੀ ਹੁਣ ਡੈਕੋਰੇਟ ਕਰਕੇ ਇਸ ਵਾਰੀ ਪੋੰਚਾ ਮੈਂ ਵੀ ਥੋੜ੍ਹਾ ਡਿਜ਼ਾਇਨ ਆਲਾ ਬਣਾ ਲਿਆ।
ਅੱਛਾ-ਅੱਛਾ, ਅੱਛਾ ਤੁਸੀਂ ਹੁਣ ਲੈਸ ਵਗੈਰਾ ਲੇਸ ਵਗੈਰਾ ਲਗਾ
ਹਾਂਜੀ। ਕਮੀਜ਼ ਦਾ ਹੀ ਕੱਪੜਾ ਹੀ, ਉਹਨੂੰ ਹੀ ਪ੍ਰਿੰਟ ਹੀ ਨਾ, ਸਲਵਾਰ ਮੇਰੀ ਪਲੇਨ ਏ, ਸ਼ਰਟ ਮੇਰੀ ਪ੍ਰਿੰਟ ਏ। ਫਿਰ ਉਸ ਸ਼ਰਟ ਦਾ ਕੱਪ ਕੱਪੜਾ ਬਚਿਆ ਹੀ, ਫਿਰ ''ਮੈ ਓਹਨੂੰ ਓਹੀ ਓ ਪੋਂਚੇ ਨਾਲ ਅਟੈਚ ਕਰਕੇ, ਉੱਪਰ ਲੈਸ ਲਾਕੇ ਤੇ ਉਹ ਮੈਂ ਪੋਂਚਾ ਤਿਆਰ ਤਾ ਉਹ ਕਾਫੀ ਅੱਛਾ ਬਣਿਆ ਪੌਂਚਾ ਮੇਰਾ।
ਅੱਛਾ, ਸ਼ਰਟ ਦਾ ਕੱਪ
ਹਾਂ, ਹਾਂਜੀ। ਵਾਈਟ ਸਲਵਾਰ ਤੇ, ਬਲਊ ਕਲਰ ਦਾ ਕੱਪੜਾ ਪ੍ਰਿੰਟ ਲਾ ਲਿਆ ਕਾਫੀ ਅੱਛਾ, ਉਗ੍ਹਾੜ ਆਇਆ ਉਹਦਾ।
ਅੱਛਾ-ਅੱਛਾ, ਹਾਂ ਵੈਸੇ ਵੀ ਵਾਇਟ ਤੇ ਬ੍ਲੂ ਦਾ ਉਘਾੜ ਕਾਫ਼ੀ ਆਂਦਾ ਏ।
ਹਾਂਜੀ-ਹਾਂਜੀ, ਤੇ ਮੈਂ ਵੀ ਇਹ ਡਿਜ਼ਾਇਨ ਕਰਵਾ ਲਿਆ ਹੀ ਆਪਣਾ।
ਅੱਛਾ।
ਹਾਂਜੀ, 'ਮੈਂ' ਵੀ ਡਿਜ਼ਾਇਨ ਕਰਵਾ ਲਿਆ ਹੀ ਆਪਣਾ ਸੂਟ, ਤੇ ਮੈਂ ਪਲਾਜੋ ਘੱਟ ਈ ਪਾਨੀ ਆਂ ਨਾ। ਮੈਂ'ਨੀ ਪਾਂਦੀ ਪਲਾਜੋ।
ਹਾਂ ਦੇ ਹਾਂ ਵੇਖਿਆ ਨੀ ਐ ਵੈਸੇ ਤਾਨੂੰ ਕਦੀ ਪਲਾਜੋ ਪਾਇਆ। ਹਾਂ ਸਲਵਾਰ ਈ ਹੁੰਦੀ ਏ ਤਾਡੀ, ਸੋਣੀ ਲੱਗਦੀ ਆ ਵੈਸੇ ਸਲਵਾਰ-ਸੂਟ। ਟ ਸੋਣੇ ਲੱਗਦੇ ਐ।
ਹਾਂਜੀ ਲੰਬੀ-ਲੰਬੀ ਸ਼ਰਟ ਬਨਾਓ ਤੁਸੀ, ਲੈਂਥ ਲੰਬੀ ਬਨਾਓ ਤੇ ਸਲਵਾਰ ਨਾਲ ਪਾਓ ਅੱਛੀ ਲੱਗਦੀ ਪਾਈ ਦੀ। ਅਪਨਾ-ਅਪਨਾ ਨਾ ਸ਼ੌਕ ਏ ਦੇਖੋ, ਜੋ ਕਿਸੇ ਨੂੰ ਚੰਗਾ ਲੱਗਦਾ ਔ ਪਾਏ ਠੀਕ ਏਨਾ। ਕਿਸੇ ਨੂੰ ਕੋਈ ਪਾਬੰਦੀ ਨੀ ਐ, ਐ ਨੀ ਪਾਨਾ ਤੁਸੀਂ ਔ ਨੀ ਪਾਨਾ ਜੋ ਆਪਨੇ ਮਨ ਨੂੰ ਚੰਗਾ ਲੱਗਦਾ ਔ ਤੁਸੀ ਪਾਓ। ਕਿਉਂਕਿ ਅਸੀਂ ਆਪਨੇ ਤਰੀਕੇ ਨਾਲ ਜੀਨਾ ਜ਼ਿੰਦਗੀ ਠੀਕ ਏ ਨਾ। ਤੇ, ਹਾਂ ਔ ਕਰੋ ਤੁਸੀ ਦੂਸਰਿਆਂ ਉੱਪਰ ਨੀ ਚੱਲਨਾ ਐ ਨੀ ਕਰਨਾ ਔ ਨੀ ਕਰਨਾ ਜੋ ਆਪਣੇ ਮਨ ਚੰਗਾ ਲੱਗਦਾ ਔ ਕਰਨਾ ਚਾਈਦਾ। ਆਦਮੀ ਜ ਜੋ ਵੀ ਐ ਇਨਸਾਨ ਨੂੰ। ਦੇਖੋ ਜੀ ਏਕ ਵਾਰੀ ਜ਼ਿੰਦਗੀ ਮਿਲੀ ਏ, ਦੁਬਾਰਾ ਤਾ ਦਾ, ਠੀਕ ਏ ਨਾ, ਹਾਂਜੀ-ਹਾਂਜੀ ਤੇ ਏ ਐ ਕਿ ਚਲੋ, ਆਪਣੇ ਸ਼ੌਕ ਇਨਸਾਨ ਨੂੰ ਪੂਰੇ ਕਰਨੇ ਚਾਈਦੇ ਨੇ ਠੀਕ ਏ ਨਾ, ਹਾਂਜੀ ਜੇੜਾ ਟੈਮ ਦਿੱ ਤਾ ਪਰਮਾਤਮਾ ਨੇ ਹੱਸ-ਖੇਡਕੇ ਕੱਢੋ ਤੇ ਹੋਰ ਕੀ, ਅਸੀਂ ਕੀ ਲੈਨਾ ਇੱਥੋਂ ਠੀਕ ਏ ਨਾ ਅਪਨਾ-ਆਪ ਖੁਸ਼ ਰੱਖੋ। ਓਈ ਨਾ, ਅਪਨਾ-ਆਪ ਖੁਸ਼ ਰੱਖੋ ਤੇ ਬਸ ਹੋਰ ਕੀ। ਹੋਰ ਸੁਨਾਓ ਤੁਸੀ, ਤੁਆਡੇ ਘਾਰ ਸਭ ਠੀਕ-ਠਾਕ ਬੱ?
ਹਾਂਜੀ-ਹਾਂਜੀ ਬਸ ਬੱਚੇ ਵੀ ਠੀਕ ਨੇ, ਬਸ ਹੁਨੇ ਰੋਟੀ-ਰੋਟੀ ਖੁਵਾਈਏ ਹੁਨ ਬਸ ਸਵਾਨਾ ਏ ਉਨਾ ਨੂੰ ਟਾਈਮ ਹੋਗਿਆ ਸੀ, ਮੈਨੂੰ ਇੱਕਦਮ ਯਾਦ ਮੈਂ ਸੂਟ ਲੈਕੇ ਆਣੇ ਨੇ। ਤੇ ਮੈਂ ਕਿਆ ਚਲੋ ਤੁਆਨੂੰ ਈ ਪੁੱਛਨੀ ਆ ਪੇਲੇ ਪਤਾ ਲੱਗ ਜਾਂਦਾ ਨਾ ਕਿਂਵੇਂ ਦਾ ਸੂਟ ਸਵਾਨਾ ਫੇਰ ਉਸ ਹਿਸਾਬ ਤੇ ਬੰਦਾ ਕੱਪੜਾ ਲੈ ਲੇਂ, ਤੁਸੀਂ ਦੱਸਿਆ ਨਾ ਦੁਕਾਨ ਫੇਰ ਮੈ ਉੱਥੇ ਈ ਭਾਵੇਂ ਆਵਾਂਗੀ ਤੇ ਥੋਂ ਹੀ ਲੈੱਲਾਂਗੀ, ਜੇੜੇ ਇੱਕ-ਦੋ ਸੂਟ ਲੈਨੇ ਐ ਸਵਾਏ ਸੀ ਪੇਲੇ ਵੀ ਤੇ ''ਮੈਂ ਕਿਹਾ ਚਲ ਹੁਨ ਵੀ ਦੇਖ ਖਾਂਗੀ, ਉੱਥੋਂ ਈ ਲੈ ਆਵਾਂਗੀ ਫੋਨ ਕਰਾਂਗੀ ਨਾ ਮੈਂ, ਜਦੋਂ ਤੁਆਡੇ ਕੋਲ ਟਾਈਮ ਹੋਏਗਾ, ਤੁਸੀਂ ਫੇਰ ਕੰਮ-ਕੁੰਮ ਹੁੰਦਾ ਤੁਆਡਾ ਵੀ। ਤੇ ਫੇਰ ਮੈਂ ਤੁਆਨੂੰ ਦੱਸ ਦਾਂਗੀ, ਮੈਂ ਕਦੋਂ ਆਣਾ ਏ। ਤੇ ਫੇਰ ਤੁਸੀਂ ਚੱਲਨਾ ਮੇਰੇ ਨਾਲ ਠੀਕ ਐ ਸੂ ਲੈ ਸਲਵਾਰ ਮੈ ਤੁਆਨੂੰ ਹਾਂਜੀ-ਹਾਂਜੀ ਚੱਲ ਹਾਂਜੀ-ਹਾਂਜੀ। ਠੀਕ-ਠੀਕ ਏ, ਚਲੋ ਠੀਕ ਏ, ਫੇਰ ਆਨਾ ਕਦੀ।
ਅੱਛਾ-ਛਾ ਹਾਂਜੀ ਜ਼ਰੂਰ ਆਂਗੇ ਜੀ ਆਵਾਂਗੇ ਤੁਸੀਂ ਵੀ ਲਾਇਓ ਚੱਕਰ।
ਹਾਂਜੀ ਆਵਾਂਗੇ ਠੀਕ।
ਚੱਲ, ਠੀਕ ਏ ਜੀ।
ਠੀਕ, ਠੀਕ ਏ ਸਤਿ ਸ਼੍ਰੀ ਕਾਲ ਜੀ, ਸਤਿ ਸ਼੍ਰੀ ਕਾਲ।